ਸਤਿ ਸ੍ਰੀ ਅਕਾਲ ਜੀ। ਕੀ ਕਰਦੇ ਪਏ ਹੋ ਤੁਸੀਂ?
ਬੈਠੇ ਆ ਵੇਹਲੇ, ਖਾਲੀ।
ਕੀ ਅੱਛਾ, ਕੀ ਖਾਧਾ ਫਿਰ ਅੱਜ?
ਅੱਜ ਅਸੀਂ ਦਾਲ ਬਣਾਈ ਸੀ।
ਅੱਛਾ, ਦਾਲ ਬਣਾਈ ਸੀੇ ਤੁਸੀਂ।
ਹੂੰ
ਕਿੱਦਾਂ ਬਣਾਈ ਸੀ?
ਬਸ ਦਾਲ ਉਬਾਲੀਏ ਪਹਿਲੇ ਫਿਰ ਤੜਕਾ ਲਗਾਇਆ ਪਿਆਜ ਹਰੀ ਮਿਰਚਾਂ ਪਾ ਕੇ। ਦੁਨੀਆਂ-ਦੁਨੀਆਂ ਪਾ ਆ ਕੇ।
ਅੱਛਾ।
ਹੁਂ।
ਕਿੱਥੇ ਗਏ ਨੀ ਘੁੰਮਣ ਤੁਸੀਂ?
ਗਏ ਸੀ, ਆ ਗਿਆ ਵਾਪਿਸ।
ਕਿੱਥੇ ਗਏ ਸੀ ਘੁੰਮਣ
ਪੰਜਾਬ ਵਿੱਚ
ਅੱਛਾ ਪੰਜਾਬ ਕਿੱਥੇ ਗਏ ਸੀ?
ਪੰਜਾਬ ਅੰਮ੍ਰਿਤਸਰ
ਅੱਛਾ ਅੰਬਰਸਰ ਕੀ ਕੀ ਵੇਖਿਆ?
ਬਹੁਤ ਵਧੀਆ ਹੈਗਾ ਸਭ ਕੁਛ ਵੇਖਿਆ ਜਲੀਆਂਵਾਲਾ ਬਾਗ
ਅੱਛਾ
ਹਾਂ ਦਰਸ਼ਨ ਕਰਨ ਗਏ ਸੀ ਅੰਦਰ ਦਰਬਾਰ ਸਾਹਿਬ ਦੇ
ਅੱਛਾ ਹੋਰ
ਮੱਥਾ ਟੇਕਿਆ ਕਾਫੀ ਟਾਈਮ ਲੱਗ ਜਾਂਦਾ ਬਹੁਤ ਸੰਗਤ ਹੁੰਦੀ ਹੈ
ਹੋਏਗੀ ਉੱਥੇ ਬਥੇਰੀ ਹਾਂ ਉਹ ਤਾਂ ਭੀੜ ਤੇ ਚੌਵੀ ਘੰਟੇ ਰਹਿੰਦੀ ਏ ਉੱਥੇ
ਉਹ ਉ ਬਾਰਾਂ ਮਹੀਨਿਆਂ ਦੀ ਭੀੜ ਹੈਗੀ ਉਥੇ ਸੰਗਤ ਆਉਂਦੀ ਨਾ ਬਾਹਰੋਂ ਬਾਹਰੋਂ ਆਉਂਦੇ ਬਾਹਰਲੇ ਸ਼ਹਿਰਾਂ ਚੋਂ ਆਉਂਦੀ ਸੰਗਤ ਦਰਸ਼ਨ ਕਰਨ
ਹੋਰ ਹੁਣ ਕੀ ਖਾਧਾ ਤੁਸੀਂ
ਹੁਣ ਬਸ ਬਣਾਵਾਂਗੇ ਹਜੇ
ਤੇ ਮੈਂ ਵੀ ਬਸ ਹੁਣ ਚਾਹ ਪੀਤੀ ਹੈ ਤੇ ਸਮੋਸੇ ਲਿਆਈ ਸੀ ਬਜ਼ਾਰੋਂ
ਹੂੰ ਨਹੀਂ ਚਾਵਲ ਖਾਧ ਨੇ ਚਾਅ ਨਾਲ ਚਾਵਲ ਖਾਧ ਨੇ
ਅੱਛਾ ਹਾਂ ਮੈਂ ਵੀ ਹੁਣ ਚਾਹ ਪੀਤੀ ਆਇਓ ਕਦੇ ਚਾਹ ਪੀੀਆਂਗੇ ਇਕੱਠੇ ਘਰ
ਹਾਂ ਆਾਂਵਾਂਗੇ
ਹਾਂ ਕੋਈ ਨੀ
ਹਾਂ ਚਾਹ ਬਣਾਓਗੇ ਨਾ ਫਿਰ ਫੋਨ ਕਰਨਾ
ਹਾਂਜੀ ਹਾਂਜੀ ਕੋਈ ਨੀ
ਹੋਰ ਤੁਸੀਂ ਕੀ ਬਣਾਇਆ
ਅੱਜ ਮੈਂ ਮੈਕਰੋਨੀ ਬਣਾਈ ਸੀ ਘਰ
ਅੱਛਾ ਕਿਸ ਤਰ੍ਹਾਂ ਦੀ ਬਣਾਈ
ਹਾਂ ਪਹਿਲੇ ਮੈਂ ਗਰਮ ਪਾਣੀ ਰੱਖਿਆ
ਅੱਛਾ
ਫੇਰ ਉਬਾਲੀ ਫੇਰ ਇੱਕ ਤਰ੍ਹਾਂ ਪਿਆਜ ਟਮਾਟਰ ਸ਼ਿਮਲਾ ਮਿਰਚ ਵਗੈਰਾ ਕੱਟ ਤੇ
ਅੱਛਾ ਅੱਛਾ
ਤੇਲ ਚ ਪਾ ਕੇ ਅੱਛੀ ਦਰ ਤੜਕ ਕੇ ਨਮਕ ਮਿਰਚ ਪਾਤਾਾ
ਹੂੰ
ਫੇਰ ਉਹਨੂੰ ਮਿਕਸ ਕਰਕੇ ਫਿਰ ਉਬਲੀ ਹੋਈ ਮੈਂਕਰੋਨੀ ਨੂੰ ਉਸ ਵਿੱਚ ਮਿਕਸ ਕਰਤਾ
ਅੱਛਾ
ਫੇਰ ਸੋਸ ਵਗੈਰਾ ਪਾਤੀ ਆਪਾਂ
ਹੂੰ ਐਵੇਂ ਖਾਂਦੇ ਓ ਜਾਂ ਰੋਟੀ ਨਾਲ ਖਾ ਲੈਂਦੇ ਓ
ਰੋਟੀ ਨਾਲ ਵੀ ਖਾ ਲੈਂਦੇ ਆ ਆਈਵੇਂ ਵੀ ਖਾ ਲੈਂਦੇ ਆਾਂ
ਅੱਛਾ ਅਸੀਂ ਤੇ ਆਪ ਬਣਾਉਦੇ ਹਾਂ ਰੋਟੀ ਨਾਲ ਖਾ ਲੈਂਦੇ ਹਾਂ।
ਹਾਂ ਰੋਟੀ ਵੀ ਸਵਾਦ ਲੱਗਦੀ ਉਹਦੇ ਨਾਲ ਤਾਂ।
ਹਾਂ ਕੋਈ ਦ ਐਵੇਂ ਖਾਂਦੇ ਨਾ ਅ ਤੇ ਰੋਟੀ ਖਾ ਲੈਂਦੇ ਨਾਲ
ਹਾਂ ਬਸ ਮੈਂ ਵੀ ਹੁਣ ਥੋੜੀ ਦੇਰ ਹੀ ਹੋਈ ਆ ਬਜ਼ਾਰੋਂ ਆਈ ਹ। ਕੱਪੜੇ ਵਗੈਰਾ ਲੈ ਕੇ ਹਾਂ।
ਕਿਉਂ ਕੋਈ ਵਿਆਹ ਹੈਗਾ।
ਉਹ ਨਹੀਂ ਨਹੀਂ ਮੇਰੇ ਉਹ ਮੇਰਾ ਭਤੀਜਾ ਹੈ। ਨਾ
ਅੱਛਾ।
ਉਹਹਨੇ ਕੀਰਤਨ ਕਰਾਉਣੇ
ਅੱਛਾ
ਤਾਂ ਕੱਪੜੇ ਲੈ ਕੇ ਆਈ ਆ ਉੱਥੋਂ
ਅੱਛਾ
ਹਾਂਜੀ
ਉਹਨੇ ਖਾਟੂ ਸ਼ਾਮ ਦਾ ਕਰਾਉਣਾ ਨਾ ਕੀਰਤਨ ਤਾਂ ਫੇਰ ਮੈਂ ਕੱਪੜੇ ਲੈ ਕੇ ਆਈ ਆਾਂ ਹੁਣ ਹਾਂਜੀ ਆ ਸ਼ਨੀਵਾਰ ਹਾਂਜੀ ਫਿਰ ਹਾਂਜੀ ਹਾਂਜੀ ਸਾਰੀ ਤਿਆਰੀ ਕਰ ਰਹੇ ਹਾ।
ਅੱਛਾ।
ਸੂਟ ਲੈ ਕੇ ਆਇਆ ਇਹਨਾਂ ਨੇ ਕਰੋ ਹੈਵੀ ਹੈਵੀ।
ਤੇ ਨਾਲ ਮੰਮੀ ਵੀ
ਹਾਂਜੀ ਹਾਂਜੀ ਸਾਰਾ ਟੱਬਰ ਜਾਏਗਾ। ਹਾਂਜੀ ਹਾਂਜੀ ਤੁਸੀਂ ਵੀ ਆਏ ਹੋ ਕੀਰਤਨ ਤੇ।
ਹਾਂ ਆਵਾਂਗੇ ਹੋਰ
ਹੋਰ ਬਸ ਬੈਠੇ ਦੇ ਸੀ ਮੈਂ ਕਿਹਾ ਚੱਲ ਕਰਾਂ ਫੋਨ ਥੋੜ੍ਹੀ ਦੇਰ ਗੱਲ ਗੁੱਲ ਕਰ ਲਈਏ
ਅੱਛਾ ਖਾਲੀ ਹੋ ਗ ਉਹ ਹਨ ਨਾ
ਹਾਂਜੀ ਬਸ ਨਹੀਂ ਹੁਣ ਜਾਣਾ ਮੈਂ ਉਹ ਬੈਡ ਲੈਣ ਜਾਣਾ ਬਾਜ਼ਾਰ
ਅੱਛਾ
ਅਤੇ ਸੋਫੇ ਜਿਹੜੇ ਅੱਜ ਕੱਲ੍ਹ ਗੋਲ ਵਾਲੇ ਚੱਲਦੇ ਨ ਵਧੀਆ ਸਟੈਂਡਰਡ ਦੇ
ਅੱਛਾ ਅੱਛਾ
ਹਾਂ ਉਹ ਲੈਣ ਜਾਣੇ ਨੇ ਅੱਜ ਕੱਲ੍ਹ
ਹਮ ਪਹਿਲੇ ਆਗੇ ਤੇ ਅ ਸੀ ਤੁਹਾਡੇ ਕੋਲ
ਹੁਣ ਤੁਹਾਨੂੰ ਕੋ ਬੱਚੇ ਕਹਿੰਦੇ ਨੇ ਵਿਆਹਉਣ ਜੋਗੇ ਹੋਏਦੇ ਨੇ ਕਹਿੰਦੇ ਨੇ ਨੂਆਂ ਨੇ ਬੈਹਣਾ ਆ ਕੇ ਸੋਫਿਆ ਤੇ
ਹਾਂ ਨਵਾ ਲੈਲੋ
ਤੁਾਨੂੰ ਵੀ
ਅੱਛਾ ਹੋਰ ਸਭ ਚੀਜ਼ ਵਧੀਆ ਚਾਹੀਦੀ ਹੈ ਮਕਾਨ ਨ ਵਧੀਆ ਹੋਵੇ
ਹਾਂਜੀ ਉਹ ਤਾਂ ਲਵ ਮੈਰਿਜਾਂ ਦਾ ਹਾਲ ਹੁੰਦਾ ਨਾ ਅਰੇਂਜ ਇੱਥੇ ਕਰਾਂਦੀਆਂ ਨੇ
ਹਾਂ ਬਹੁਤ ਟਾਈਮ ਖ਼ਰਾਬ ਹੈਗਾ ਵ
ਹਾਂ ਉਹ ਤਾਂ ਹੋਰ ਤੁਹਾਡੇ ਬੱਚੇ ਸਕੂਲ ਜਾਂਦੇ ਪਏ ਨੇ
ਜਾ ਰਹੇ ਨੇ
ਅੱਛਾ ਸਕੂਲ ਖੁੱਲ ਗਏ ਨੇ
ਹਾਂ ਛੋਟਾ ਜਾਣਦਾ ਪਰਦਾ ਛੋਟਾ ਹੁਣ ਪੇਪਰ ਹੋਏ ਸ ਹੁਣ ਫਰੀ ਹੋਇਆ ਪੇਪਰ ਦੇ ਕੇ
ਹੋਰ।
ਹ ਬੱਸ।
ਹੋਰ ਚੱਲ ਚੱਲਣੇ ਆ ਕਿਤੇ ਘੁੰਮਣ ਸਲਾਹ ਬਣਾਏ ਤੁਸੀਂ ਵੀ।
ਉਹ ਅਸੀਂ ਹੁਣ ਹੋ ਕੇ ਆਏ ਆ ਨਾ ਫਿਰ ਇੰਨੀ ਜਲਦੀ ਨੀ ਜਾਣ ਹੁੰਦਾ।
ਹਾਂ ਮੈਂ ਵੀ ਬਸ ਹਰਿਦੁਆਰ ਗਈ ਸੀ ਤੇ ਰਿਸ਼ੀਕੇਸ਼ ਗਈ ਸੀ।
ਅੱਛਾ, ਹਾਂ ਫਿਰ ਇੰਨੇ ਜਲਦੀ ਨਿਕਲਣ ਨੀ ਹੁੰਂਦਾ ਫਿਰ
ਹਾਂਜੀ ਉਹ ਤਾਂ ਹੈ ਚਾਰ ਪੰਜ ਕੁ ਦਿਨ ਤੇ ਲਾ ਆਈ ਆ ਮੈਂ ਰਿਸ਼ਕੇਸ਼ ਚ।
ਹਾਂ ਫੇਰ ਘਰ ਕੰਮ ਕਰਨ ਦੀ ਦਿੱਕਤ ਆਉਂਦੀ ਹੈ ਨਾ ਫਿਰ ਰੋਟੀ ਦੀ ਦਿੱਕਤ ਹੋ ਜਾਂਦੀ ਹੈ ਫਿ
ਕਿੳਂਕਿ ਕੰਮ ਕਾਰ ਵੀ ਇਡਾ ਹੈ ਹੀ ਨਹੀਂ।
ਕੰਮ ਦਾ ਮੰਦਾ ਹੋਇਆ ਪਿਐ, ਦੋ ਮਹੀਨੇ ਹਜੇ ਹੋਰ ਹੋਏਗਾ ਫੇਰ ਉਸ ਤੋਂ ਬਾਅਦ ਹੀ ਕੰਮ ਚੱਲੇਗਾ।
ਹਾਂਜੀ ਉਹ ਤਾਂ ਹੈ।
ਹਮ ਬਾਬਾ ਜੀ ਦੀ ਬਰਸੀ ਆਉਂਦੀ ਨਾ ਉਸ ਤੋਂ ਬਾਅਦ ਕੰਮ ਚੱਲਦਾ
ਅੱਛਾ ਹਾਂ। ਹੁਣ ਤੇ ਰੱਖੜੀ ਦੇ ਕੋਲ ਜਾਵਾਂਗੇ ਕਿੱਥੇ ਘੁੰਮਣ ਬੱਚਿਆਂ ਦੀ ਛੁੱਟੀਆਂ ਹੁਣ ਪੈਣਗੀਆਂ ਨਹੀਂ ਦੋ -ਤਿੰਨ ਪੈਣਗੀਆਂ ਮਸਾ ਹੀ ਹੁਣ ਰਕਸ਼ਾ ਬੰਧਨ ਆਉਂਦਾ ਪਿਆ ਨਾ, ਕਦੋਂ ਜਾਵਾਂਗੇ ਘੁੰਮਣ
ਅੱਛਾ।
ਹਾਂਜੀ -ਹਾਂਜੀ ਉਹ ਤਾਂ ਹੈਏ
ਹੁਣ ਰਾਤੀ ਕੀ ਬਣਾਣੈ।
ਰਾਤੀ ਭਰਥਾ ਬਣਾਵਾਂਗੀ ਮੈਂ।
ਅੱਛਾ, ਕਿਸ ਤਰ੍ਹਾਂ ਬਣਾਉਂਦੇ ਹੋ।
ਆ, ਪਹਿਲੇ ਭਰਥੇ ਨੂੰ ਮੈਂ ਤੇਲ ਲਾ ਕੇ ਭੁੰਨ ਲੈਂਨੀ ਹਾਂ।
ਅੱਛਾ।
ਪਹਿਲੇ ਭਰਥੇ ਨੂੰ ਭੁੰਨ ਲਿਆ ਸੀ ਬੈਂਗਣ ਨੂੰ ਚੰਗੀ ਤਰ੍ਹਾਂ, ਫੇਰ ਉਹਨੂੰ ਰੱਖ ਚਲੋ ਠਡ ਠੰਡਾ ਹੋ ਜਏਗਾ ਭਰਥਾ ਤੇ ਪਿਆਜ, ਟਮਾਟਰ ਵਗੈਰਾ ਕੱਢੇ ਫੇਰ ਉਹਨੂੰ ਤੇਲ ਚ ਤੜਕਾ ਲਾਤਾ।
ਹੂੰ।
ਫੇਰ ਥੋੜੀ ਦੇਰ ਮਿਕਸ ਵਰ ਕਰਕੇ ਥੋੜੇ ੳਬਾਲੇ ਵਗੈਰੇ ਦੇ ਤੇ ਫੇਰ ਬਣ ਜਾਂਦਾ ਬੜਾ ਸਵਾਦ ਬਣਦਾ ਭਰਥਾ ਵੀ।
ਅੱਛ, ਕਈ ਤਾਂ ਕੁੂੱਕਰ ਚ ਉਬਾਲ ਕੇ ਬਣਾਉਂਦੇ ਸਨ ਨੀ ਸਵਾਦ ਆਉਦਾ ੳਦਾ।
ਬਣਾਉਂਦੇ ਨੇ
ਹ ਅਸੀਂ ਆਪ ਐਵੇਂ ਹੀ ਬਣਾਨੇ ਹਾਂ, ਅਸੀਂ ਨੀ ਉਬਾਲਦੇ ਉਬਾਲਿਆ ਦਾ ਸਾਨੂੰ ਸਵਾਦ ਨੀ ਲੱਗਦਾ।
ਅਸੀਂ ਤਾਂ ਭੁੰਨ ਲੈਂਨੇ ਹਾਂ ਬੈਂਗਨ ਨੂੰ ਨਾ ਚੰਗੀ ਤਰ੍ਹਾਂ।
ਅਸੀਂ ਆਪ ਭੁਨਨੇ ਹਾਂ।
ਹਾਂ ਫੇਰ ਬਣਾਨੀ ਹਾਂ ਮੈਂ ਭੁਨ ਲੈਂਨੀ ਹਾਂ ਨਾ ਪਹਿਲੇ ਚੰਗੀ ਤਰ੍ਹਾਂ ਭੁਨ ਲਾਂਗੀ ਉਹਨੂੰ
ਹੂੰ।
ਫੇਰ ਬਣਾਨੀ ਹਾਂ।
ਹਾਂ ਤਾਂ ਸਵਾਦ ਆਉਂਦਾ ਖਾਣ ਦਾ।ਕਈ ਤਾਂ ਮਟਰ ਹੀ ਵਿੱਚ ਪਾਉਂਦੇ ਨੇ ਤੁਸੀਂ ਪਾਉਂਦੇ ਹੋ ਮਟਰ ਹਾਂ ਅਸੀਂ, ਅਸੀਂ ਨੀ ਪਾਂਦੇ।
ਹਾਂ ਤੁਸੀਂ ਵੀ ਫ ਫਿਰ ਕੱਲ ਜਲਦੀ ਉੱਠੋਗੇ ਬੱਚਿਆਂ ਨੇ ਸਕੂਲ ਜਾਣਾ ਤੁਹਾਡੇ
ਹਾਂ ਜਾਣੈ।
ਅੱਛਾ।
ਹੋਰ।
ਬਸ ਆਪਾਂ ਵੀ ਜਲਦੀ ਉੱਠਣਾ ਪੈਂਦਾ ਬੱਚਿਆਂ ਕਰਕੇ ਨਾਸ਼ ਦੇਣਾ ਹੁੰਦਾ ਬਣਾ
ਹੋ, ਇੱਕ ਮਹੀਨੇ ਦਿਆਂ ਛੁੱਟੀਆਂ ਹਨ ਆਰਾਮ ਨਾਲ ਸੁੱਤੇ ਰਹੇ ਆ ਹੁਣ ਤਾਂ ਜਲਦੀ ਉੱਠਣਾ ਪਏਗਾ।
ਹਾਂ ਉਹ ਤੇ ਹੈ।
ਉਹ ਬੱਚੇ ਤਾਂ ਹੀ ਜਾਣਗੇ ਨਾ ਅੱਜੇ ਅਸੀਂ ਸੁੱਤੇ ਨੇ ਤੇ ਬੱਚੇ ਹੀ ਸੁੱਤੇ ਰਹਿਣਗੇ
ਹਾਂ। ਹ ਹਾਲੇ ਆਦਤਾ ਥੋੜੀ ਹੋ ਪੈਣਗੇ ਨਾ ਉੱਠਣ ਦੀ ਜਲਦੀ
ਹੋ
ਹੋਰ ਸੁਣਾਓ ਤੁਸੀਂ ਬਸ ਮੈਂ ਵੀ ਗਲੀ ਚ ਘੁੰਮਦੀ ਪਈ ਸੀ ਮੈਂ ਕਿਹਾ ਸੈਰ ਕਰ ਲਾਂ
ਅੱਛਾ।
ਹਾਂਜੀ, ਚਾਹ ਪੀਤੀ ਸੀ, ਸਮੋਸੇ ਖਾਧੇ ਸੀ ਹੁਣ।
ਅੱਛਾ, ਅਸੀਂ ਵੀ ਹੁਣ ਲੈਇਆ ਸੀ
ਅੱਛਾ, ਤੁਸੀਂ ਵੀ
ਘਰ ਹਾਂ ਘਰ ਦੇ ਲੈ ਆਏ ਸੀ, ਸਮੋਸੇ ਸ਼ਾਮੀ ਕਦੇ ਕ ਕੋਈ ਚੀਜ਼ ਚਾਹੀਦੀ ਹੁੰਦੀ ਨਾ ਕਦੇ ਚਾਰ ਸਮੋਸੇ ਕਦੇ ਨਮਕੀਨ ਕਦੇ ਬਿਸਕੁਟ। ਹਾਂ ਕਦੇ ਬਿਸਕੁਟ ਕਦੇ ਨਮਕੀਨ ਆ। ਕੁਛ ਨਾ ਕੁਛ ਚਾਹੀਦਾ ਹੁੰਦਾ ਨਾਲ
ਹੂੰ ਕਦੀ ਪਾਪੜ ਤਲ ਲਏ।
ਹੋਰ ਚਾ ਐਵੇਂ ਬੜਾ ਕਹ ਪੀਂਦੇ ਹੀ ਨੀ ਹੈ ਨਾ। ਕਹਿੰਦੇ ਪਾਪੜ ਘਰ ਹੀ ਬਣਾਏ ਸੀ ਥੋੜੇ ਜਿਹੇ
ਅੱਛਾ ਤੁਸੀਂ ਘਰ ਬਣਾਏ ਸੀ।
ਹਾਂ ਥੋੜੇ ਜਿਹੇ ਬਣਾਏ ਸੀ ਘਰ ਪਾਪੜ
ਅੱਛਾ ਹਾਂ ਤੇਲ ਨਾਲ ਸਵਾਹ ਲੱਗਦੇ ਨੇ ਤਲੇ
ਹਾਂ ਤੱਲ ਕੇ ਇੱਕ ਘਰੇ ਤੱਲੇ ਲਏ ਸਵਾਦ ਬਣੇ
ਹਾਂਜੀ ਉਹ ਤਾਂ ਹੈ ਚਾਹ ਨਾਲ ਹੀ ਖਾ ਖਾਧ ਜਾਂਦੇ ਨੇ ਏਦਾਂ ਨੀ ਖਾਦੇ ਜਾਂਦੇ
ਹੋਰ ਚਾਹ ਨਾਲ ਬਣਾ ਲੋ ਨਾਲ ਪਾਪੜ ਖਾਓ
ਅੱਛ ਤੁਹਾਡੇ ਤੁਹਾਡੇ ਘਰ ਏ ਸੀ ਲੱਗਿਆ ਆ ਅੱਛਾ ਮੈਂ ਵੀ ਬਸ ਪਿਛਲੇ ਸਾਲ ਲਵਾਇਆ ਐਸੀ ਗਰਮੀ ਏਡੀ ਹੋ ਦੀ ਹੈ
ਹਮ ਨਾ ਅਸੀਂ ਕੂਲਰ ਲਿੱਤਾ ਸੀ ਪਿਛਲੀ ਗਰਮੀਆਂ ਚ ਨਾ ਹਾਂ ਦਿੱਕਤ ਹੁੰਦੀ ਹੈ ਰਾਤੀ ਵੀ ਪਰੇਸ਼ਾਨੀ ਹੁੰਦੀ ਹੈ ਫੇਰ ਕਿਸੇ ਟਾਈਮ ਨੀਂਦ ਆ ਜਾਂਦੀ ਹੈ ਨਾ ਕੂਲਰ ਦੀ ਆਦਤ ਨੀ ਹੈ ਨਾ ਅਜੇ ਹਮ
ਹਾਂਜੀ ਉਹ ਤਾਂ ਹੈ
ਉਹਦੀ ਉਹਦੀ ਆਦਤ ਪੈ ਜਾਂਦੀ ਨਾ ਫੇਰ ਹੋਰ
ਤਾਂ ਵੀ ਹਵਾ ਵਧੀਆ ਹੁੰਦੀ ਹੈ
ਹਮ ਹ ਤੇ ਠੰਡੀ ਹੁੰਦੀ ਕੂਲਰ ਦੀ ਪਾਣੀ ਪਾਉਣਾ ਪੈਂਦਾ ਨਾ ਪਾਣੀ ਰੋਜ਼ ਪਾਉਣਾ ਪੈਂਦਾ ਹਾਂ ਬਰਫ਼ ਬਰਫ਼ ਪਾਓ ਪਾਣੀ ਪਾਓ ਠੰਡੀ ਹਵਾ ਆਉਂਦੀ ਫਿਰ
ਹੋਰ ਸੁਣਾਓ ਚੱਲਣੇ ਆ ਕਿੱਥੇ ਘੁੰਮਣ ਨਾਨਕ ਨੂਨਕ ਸਰ ਪਲੈਨ ਬਣਾਓ ਤੁਸੀਂ
ਅਹ ਨਾਨਕ ਸਾਹਿਬ ਵੱਡੀ ਬਰਸ਼ੀ ਆ ਰਹੀ ਹੈ ਬਾਬਾ ਜੀ ਦੀ ਬਰਸ਼ੀ ਆ ਰਹੀ ਹੈ ਹਾਂ ਅਗਸਤ ਚ ਹੈਗੀ ਆ
ਹਾਂ ਕਿਉਂਕਿ ਬੱਸਾਂ ਜਾਂਦੀਆਂ ਨੇ ਕੋਈ ਟਰੈਕਟਰ ਤੇ ਜਾਂਦੇ ਨੇ ਨਾ
ਹਮ ਤੇ
ਹਾਂਜੀ ਉਸ ਤੋਂ ਚੱਲਾਂਗੇ ਫੇਰ
ਹਾਂ ਦੇਖਾਂਗੀ ਦੱਸ ਦਾਂਗੀ
ਹਾਂਜੀ ਹਾਂਜੀ ਕੋਈ ਨੀ ਬਣਾਓ ਪਲੈਨ ਚੱਲੇ ਹਾਂ
ਪੁੱਛਾਂਗੀ ਨਾ ਕਰੋਂ ਪੁੱਛਾਂਗੀ ਹੋਰ ਬਹੁਤ ਵਧੀਆ
ਤੁਹਾਡੇ ਬੱਚਿਆਂ ਨੇ ਕੰਮ ਕਰ ਲਿਆ ਸਕੂਲ ਦਾ
ਹਾਂ ਕਰ ਲੀਤਾ
ਅੱਛਾ ਕਰ ਲਿੱਤਾ। ਸਾਡੇ ਹਾਲੇ ਬੱਚਿਆਂ ਨੇ ਕਿੱਥੇ ਕੀਤਾ, ਅੱਗ ਲਾਈ ਦੀ ਆ ਫੋਨਾ ਨੂੰ। ਕਿੱਥੇ ਕਰਦੀਆਂ ਨੇ ਕੰਮ ਐ।
ਉਹ, ਸਾਰਾ ਦਿਨ ਫੋਨ ਲੈ ਕੇ ਬੈਠੇ ਰਹਿੰਦੇ ਨੇ ਬੋਲ ਬੋਲ ਕੇ ਬੋਲ ਮਸੀ ਤਾਂ ਕੰਮ ਕੀਤਾ ਨੇ ਹਮ ਪਤਾ ਮੈਡਮ ਕੋਲ ਮਾਰ ਪੈਣੀ
ਪੰਜ ਮਿੰਟ ਰੋਕ ਜੇ ਤੇ ਦੋ ਮਿੰਟ ਰੋਕ ਜਾ ਹਾਂ ਉਹ ਤਾਂ ਹੈ
ਫੋਨ ਕਰਕੇ ਯੋਗ ਹੈ ਨਾ ਪਹਿਲੇ ਫੋਨ ਨੀ ਹੁੰਦੇ ਸੀ ਬੇ ਬੱਚੇ ਪੜ੍ਹਦੇ ਸੀ ਪੜ੍ਹਾਈ ਕਰਦੇ ਸੀ ਹੁਣ ਹਾਂ ਫੋਨ ਦੀ ਹੋ ਗ ਤੇ ਫੋਨ ਵੇਖਦੇ ਰਹਿੰਦੇ
ਹਮ ਉਹ ਤਾਂ ਹੈ
ਹੋਰ
ਹੋਰ ਕੀ ਬਣਾਉਣਾ ਤੁਸੀਂ ਰਾਤੀ
ਬਸ ਉਹੀ ਹੀ ਪਏ ਆ, ਜੋ ਦੁਪਹਿਰੀ ਬਣਾਇਆ ਸੀ। ਹਾਂ, ਠੀਕ। ਆਹੋ, ਚਲੋ ਠੀਕ ਐ, ਸਤਿ ਸ੍ਰੀ ਅਕਾਲ ਜੀ। ਅੱਛਾ ਜੀ ਸਤਿ ਸ਼੍ਰੀ ਅਕਾਲ, ਬਹਿ ਜਾ ਬਊ।